ਹੈਲੋ ਹੈਲੋ
ਸਤਿ ਸ਼੍ਰੀ ਅਕਾਲ ਜੀ
ਹੈਲੋ ਸਤਿ ਸ਼੍ਰੀ ਅਕਾਲ ਭੈਣਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ
ਹਾਂਜੀ ਹਾਂਜੀ ਵਧੀਆ ਤੁਸੀਂ ਤੁਸੀ ਸੁਣਾਓ
ਹਾਂਜੀ ਮੈਂ ਵੀ ਠੀਕ ਹਾਂਜੀ ਮੈਂ ਵੀ ਠੀਕ ਹਾਂ ਜੀ ਹੋਰ ਤੁਸੀਂ ਸੁਣਾਓ ਬੱਚੇ ਸਕੂਲ ਗਏ
ਹਾਂਜੀ ਹਾਂਜੀ ਗਏ ਦੇ ਬੱਚੇ ਸਕੂਲ ਹੋਰ ਤੁਸੀਂ ਸੁਣਾ ਤੁਹਾਡੇ ਇਹਦੇ ਬੱਚੇ
ਹਾਂਜੀ ਹਾਂਜੀ ਮੇਰੇ ਬੱਚੇ ਵੀ ਸਕੂਲ ਗਏ ਹੋਏ ਨੇ ਹੋਰ ਸੁਣਾਓ ਭੈਣ ਜੀ ਹੋਰ ਬੱਚੇ ਸਕੂਲ ਪਾਣੀ ਘਰੋਂ ਲੈ ਕੇ ਜਾਂਦੇ ਨੇ ਕਿ ਬਸ ਬੈਠੀ ਹੋਈ ਸੀਗੀ ਭੈਣ ਜੀ ਮੈਂ ਕਿਹਾ ਬੱਚੇ ਸਕੂਲ ਪਾਣੀ ਘਰੋ ਬੋਤਲ ਲੈ ਕੇ ਜਾਂਦੇ ਹੋਣੇ ਨੇ
ਹਾਂ ਨਹੀਂ ਉਹ ਤਾਂ ਘਰੋਂ ਲੈ ਕੇ ਹੀ ਜਾਂਦੇ ਨੇ ਬੱਚੇ ਪਾਣੀ ਦਾ
ਹਾਂ ਨਹੀਂ ਹੈ ਤੇ ਵਧੀਆ ਕਰਦੇ ਹੋ ਤੁਸੀਂ ਪਤਾ ਪਾਣੀ ਬਿਣਾ ਗੁਜ਼ਾਰਾ ਨਹੀਂ ਹੈਗਾ ਅੱਜ ਕੱਲ ਗਰਮੀ ਇੰਨੀ ਹੈਗੀ ਤੇ ਪਾਣੀ ਬਿਨਾਂ ਤੇ ਗੁਜ਼ਾਰਾ ਹੀ ਨਹੀਂ ਸਕੂਲ ਪਤਾ ਨੀ ਕਿਵੇਂ ਜਾ ਪਾਣੀ ਹੁੰਦਾ ਕਿਵੇਂ ਦਾ ਨੀ ਹੁੰਦਾ ਵੈਸੇ ਸਕੂਲਾਂ ਸਾਫ ਸੁਥਰਾ ਪਾਣੀ ਹੁੰਦਾ ਹੈ ਪਰ ਇਹ ਠੰਡਾ ਫਰਿਜ਼ ਵਾਲਾ ਹੁੰਦਾ ਨਾ ਮੇਰੇ ਬੱਚੇ ਤੇ ਉਹਦੇ ਨਾਲ ਵੀ
ਆਹੋ ਨਹੀਂ ਬਹੁਤ ਠੰਡਾ ਹਉਂਦਾ ਨਹੀਂ ਮੈਂ ਤਾਂ ਸਵੇਰੇ ਦਿੰਦੀ ਹਾਂ ਨਾ ਮਿਕਸ ਕਰ ਦਿੰਦੀ ਹਾਂ ੱਧਾ ਠੰਡਾ ਦੂਸਰਾ ਮਿਕਸ ਕਰਕੇ ਦੇ ਦੇ
ਹਾਂਜੀ ਠੀਕ ਕਰਦੇ ਹੋ ਐਵੇਂ ਅਸੀਂ ਕਰੋ ਦੇ ਤੇ ਆਪਣੇ ਹਿਸਾਬ ਨਾਲ ਸਹੀ ਦੇਈ ਦਾ ਕਿ ਜਿਵੇਂ ਜ ਸਾਡੇ ਬੱਚੇ ਬੱਚੇ ਨੂੰ ਸੂਟ ਕਰਦਾ ਹਾਂ ਨਹੀਂ ਤੇ ਸਕੂਲ ਵਿੱਚ ਨੇ ਬਹੁਤ ਠੰਡੇ ਪਾਣੀ ਆਉਂਦੇ ਨੇ ਕਈ ਸਕੂਲਾਂ ਵਿੱਚ ਵੀ ਤੇ ਸਾਫ਼ ਹੀ ਨੀ ਆਉਦੇ, ਪਾਣੀ ਬੱਚਿਆਂ ਨੂੰ ਸੂਟ ਹੀ ਨਹੀਂ ਕਰਦਾ। ਮੇਰੇ ਬੇਟੇ ਨੂੰ ਤੇ ਸੂਟ ਹੀ ਨੀ ਕਰਦਾ, ਪਾਣੀ ਘਰ ਦਾ ਹੀ ਸੂਟ ਕਰਦਾ ਬਸ ਹਾਂਜੀ-ਹਾਂਜੀ, ਉਹ ਸਕੂਲੋਂ ਸੂਟ ਹੀ ਨਹੀਂ ਕਰਦਾ ਘਰੋਂ ਲੈ ਕੇ ਜਾਂਦਾ ਪਾਣੀ। ਤੁਹਾਨੂੰ ਪਤਾ ਪਾਣੀ ਸਾਡੇ ਸਰੀਰਤੇ ਬੜਾ ਜ਼ਰੂਰੀ ਐ। ਸਾਡੀ ਬੋਡੀ ਚ ਸੱਤਰ ਪ੍ਰਸੈਂਟ ਪਾਣੀ ਹੈ, ਸੱਤਰ ਪ੍ਰਸੈਂਟ ਤੇ ਇਸ ਕਰਕੇ ਤੇ ਸਾਨੂੰ ਪਾਣੀ-ਪੀਣਾ ਤੇ ਸਾਡੇ ਵਾਸਤੇ ਬਹੁਤ ਜ਼ਰੂਰੀਂ। ਪਾਣੀ ਦੇ ਬਹੁਤ ਫਾਇਦੇ ਨੇ ਸਾਡੇ ਵਤੇ ਪਿਆਸ ਤੇ ਪੁੱਜਦੀ ਪੁੱਜਦੀ ਹੈ ਪਾਣੀ ਨਾਲ ਪਰ ਫਾਇਦੇ ਵੀ ਬੜੇ ਨੇ
ਹਾਂਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ
ਹਾਂਜੀ-ਹਾਂਜੀ ਬਸ ਜਿਵੇਂ ਹੁਣ ਅ ਬਸ ਪਾਣੀ ਨਾਲ ਤੁਹਾਡੇ ਸਾਹਮਣੇ ਹੈ ਕਿ, ਪਾਣੀ ਪੀਣ ਨਾਲ ਕੋਂਸਟੀਵਿਸਨ ਵੀ ਨੀ ਹੁੰਦੀ ਪੇਟ ਸਾਫ਼ ਹੋ ਜਾਂਦਾ, ਜਿੰਨਾ ਜੇ ਅਸੀਂ ਅੱਛਾ ਪਾਣੀ ਪੀਂਦਾ ਹੈ। ਹਾਂਜੀ, ਪੋਡੀ ਚ ਐਸਿਡ ਵੀ ਨਹੀਂ ਬਣਦਾ ਜੇ, ਕਿਉਂਕਿ ਅਸੀਂ ਪਾਣੀ ਜ਼ਿਆਦਾ ਪੀਆ ਗੇ। ਸਾਨੂੰ ਯੂਰੀਨ ਖੁੱਲ੍ਹਾ ਆਏਗਾ, ਤੇ ਸਾਨੂੰ ਯੂਰੀਨ ਖੁਲਾ ਆਏਗਾ, ਤੇ ਫੇਰ ਸਾਨੂੰ ਹਾਂ ਬੋਡੀ ਚ ਐਸਿਡ ਨੀ ਬਣੇਗਾ, ਬੋਡੀ ਚ ਐਸਿਡ ਨੀ ਬਣੇਗਾ, ਤੇ ਸਾਨੂੰ ਜਲਣ ਹੋਰ ਵੀ ਦਰਦਾਂ-ਦੁਰਦਾਂ ਇਹ ਸਾਰੀ ਦਿੱਕਤਾਂ ਨੀ ਆਣਗੀਆਂ। ਤੇ ਸਾਡੀ ਸਕਿੰਨ ਵੀ ਅੱਛੀ ਗਲੋ ਕਰੇਗੀ, ਪਾਣੀ-ਪੀਣ ਨਾਲ ਹਾਂਜੀ।
ਪਾਣੀ ਜਿੰਨਾ ਜ਼ਿਆਦਾ ਪੀਓ, ਸਹੀ ਗੱਲ ਹੈ ਤੁਹਾਡੀ ਪਰ ਉਹੀ ਹੈ, ਨਾ ਕਿ ਪਾਣੀ ਪੀਂਦੇ ਵੀ ਬੱਚੇ ਘੱਟ ਨੇ ਕਈ ਵਾਰ ਤਾਂ ਬੋਟਲ ਹੀ ਵਾਪਸ ਲੈ ਆਂਦੇ ਨੇ, ਫਿਰ ਮੈਂ ਸਮਝਾਉਂਦੀ ਵੀ ਹੁੰਦੀ ਹਾਂ, ਕੀ ਨਹੀਂ ਪਾਣੀ ਤੁਸੀਂ ਪੀ ਕੇ ਆਇਆ ਕਰੋ।
ਜਿਨਾ ਨਾਲ ਹੀ ਹੁੰਦਾ, ਪਾਣੀ ਪਰ ਇਹੀ ਗੱਲ ਨਾ, ਜੇ ਪਾਣੀ ਬੱਚੇ ਪੀਣ ਤੇ ਠੀਕ ਰਹਿੰਦਾ, ਇਹ ਕਿ ਹਾਂ ਅਸੀਂ ਬਿਨਾਂ ਪਿਆਸ ਤੋਂ ਵੀ ਕਿਵੇਂ ਪਾਣੀ ਪੀਆਗੇ, ਬੱਚਿਆਂ ਨੂੰ ਜਿੰਨੀ ਪਿਆਸ ਹੋਏ, ਜਿੰਨਾ ਉਹਨਾਂ ਦਾ ਦਿਲ ਕਰੇ। ਓਨਾ ਵੀ ਪਾਣੀ,
ਉਹ ਤਾਂ ਹੈ ਹੀ, ਉਹੀ ਨਾ ਬਸ ਹਾਂ ਬੜੀ ਵਧੀਆ ਨੇ, ਪਰ ਹੁਣ ਜਿਹੜਾ ਮੌਸਮ ਹੈ, ਨਾ ਹੁਣ ਪਿਆਸ ਵੈਸੇ ਲੱਗਦੀ ਵੀ ਬੜੀ ਪਈ ਹੈ, ਮੌਸਮ ਇੰਨਾ ਗਰਮੀ ਬਹੁਤ ਜ਼ਿਆਦਾ ਹੋਈ ਦੀ ਹੈ ਨਾ ਭਾਵੇਂ ਬਾਰਿਸ਼ ਹੋ ਰਹੀ ਹੈ ਪਰ ਉਹਦੇ ਕਰਕੇ ਬੜੀ ਉਮਰ ਜੀ ਹੋਈ ਦੀ ਹੈ, ਮਤਲਬ ਨਾ ਮ ਮਤਲਬ, ਨਾ ਜ਼ਿਆਦਾ ਏਸੀ ਬਿਨਾਂ ਤਾਂ ਰਿਹਾ ਹੀ ਨਹੀਂ ਜਾਦਾ ਪਿਆ, ਇੰਨੀ ਗਰਮੀ ਏਸੀ ਵੀ ਨਹੀਂ ਮਤਲਬ ਕੰਮ ਕਰ ਰਿਹਾ, ਇੰਨੀ ਜ਼ਿਆਦਾ ਗਰਮੀ ਏਸੀ ਚ ਵੀ ਤੁਸੀਂ ਬਹਿ ਜਾਓ, ਤਾਂ ਵੀ ਤੁਸੀਂ ਸਾਨੂੰ ਗਰਮੀ ਜਿਹੀ ਲੱਗੀ ਜਾਂਦੀ। ਮੌਸਮ ਹੀ ਏਦਾਂ ਦਾ ਹੋ ਗਿਆ ਹੈ। ਮਿੰਟ ਚ ਧੁੱਪ ਆ ਜਾਂਦੀ ਏ ਮਿੰਟ ਚ ਧੁੱਪ ਆ ਜਾਂਦੀ ਜੇ ਮਿੰਟ ਚ ਹੀ, ਅਹ ਝੜ ਬਣ ਜਾਂਦਾ ਐ।
ਹਾਂਜੀ, ਬਸ ਪਾਣੀ ਦੀ ਵੀ ਦਿੱਕਤ ਹੋ ਗਈ ਦੇਖਿਆ, ਤੁਸੀਂ ਸਰਕਾਰ ਨੇ ਦੁਪਹਿਰ ਦਾ ਪਾਣੀ ਬੰਦ ਕੀਤਾ। ਇਆ ਬਸ ਹੁਣ ਸਵੇਰੇ ਤੇ ਸ਼ਾਮੀ ਪਾਣੀ ਆਏਗਾ।
ਅੱਛਾ-ਅੱਛਾ, ਤੁਹਾਡੇ ਤੇ ਮੇ ਸਾਡੇ ਤਾਂ ਨੀ ਵੈਸੇ ਅਜੇ ਤੱਕ ਤਾਂ ਨਹੀਂ ਹੋਇਆ।
ਨਾ-ਨਾ ਸਾਡੇ ਇੱਥੇ ਤੇ ਸਵੇਰੇ ਪੰਜ-ਵਜੇ ਤੋਂ ਲੈ ਕੇ ਦਸ-ਵਜੇ ਤੱਕ ਪਾਣੀ ਆਉਂਦਾ, ਫੇਰ ਸ਼ਾਮੀ ਪੰਜ-ਵਜੇ ਤੋਂ ਲੈ ਕੇ ਦਸ-ਵਜੇ ਤੱਕ ਪਾਣੇ ਆਦੇ ਪਹਿਲੇ ਦਿਨੇ ਬਾਰਾਂ ਤੋਂ ਦੋ ਆਉਂਦਾ ਸੀ। ਹੁਣ ਉਹ ਬੰਦ ਕਰ ਦਿੱਤਾ, ਹਾਂਜੀ ਉਹ ਬੰਦ ਕਰ ਦਿੱਤਾ, ਉਹਨੂੰ ਹਾਂਜੀ, ਇਹ ਵੀ ਬੜੀ ਦਿੱਕਤ ਹੋ ਗਈ, ਫੇਰ ਅਸੀਂ ਤੇ ਸਵੇਰੇ ਹੀ ਭਰ ਲੈਂਦੇ ਹਾਂ।
ਅੱਛਾ-ਅੱਛਾ, ਹਾਂ ਨਹੀਂ ਉਹ ਤਾਂ ਹੈ ਬਟ ਐਵੇਂ ਜ਼ੂਰਤ ਪੈਂਦੀ ਹੈ, ਸਾਰਾ ਦਿਨ ਮਤਲਬ ਰਹਿੰਦਾ ਨਾ ਬਹੁਤ ਲੱਗਦਾ, ਪਾਣੀ ਸਾਰਾ ਦਾ ਸਾਡੇ ਮਾਨ ਨਾਲ ਸਫਾਈਆਂ ਕਰਲੋ ਕੱਪੜੇ ਧੋ ਲਓ, ਹੋਰ ਜਨਾਨੀਆਂ ਦੇ ਤਾਂ ਕੰਮ ਹੀ ਸਾਰਾ ਦਿਨ ਹੱਥ
ਮੁਕਦੇ ਹੀ ਨੀ ਪਾਣੀ ਤੋਂ ਬਿਨਾਂ ਸਹੀ ਗੱਲ ਏ, ਸਬਜ਼ੀ ਵੀ ਨੀ ਬਣਦੀ ਰਸੋਈ ਚ' ਪਾਣੀ ਤੋਂ ਬਿਨਾਂ ਕੁਛ ਵੀ ਤੁਸੀਂ ਬਣਾਉਣਾ
ਕੁਛ ਵੀ ਨੀ ਸਹੀ ਗੱਲ ਹੈ, ਪਾਣੀ ਦੀ ਲੋੜ ਪੈਂਦੀ ਹੋ ਹੈ, ਜਿਸ ਦੇਰ ਕਈ ਵਾਰ ਹੁੰਦਾ ਨਾ ਪਾਣੀ ਨਾ ਹੋਏ ਨਾ, ਜਿਸ ਦਿਨ ਉਸ ਦਿਨ ਬਹੁਤ ਕੀਮਤ ਮਹਿਸੂਸ ਹੁੰਦੀ ਹੈ, ਫੇਰ ਮੈਂ ਬੱਚਿਆਂ ਨੂੰ ਵੀ ਕਹਿੰਦੀ ਹਾਂ, ਮੈਂ ਕਿਹਾ ਤੁਹਾਨੂੰ ਤਾਂ ਹੀ ਸਮਝਾਉਦੇ ਆ ਕਿ, ਬੱਚੇ ਵੀ ਨਉਣ ਜਾਂਦੇ ਨਾ ਸਾਡੇ ਘੰਟਾ-ਘੰਟਾ ਅੰਦਰ ਵੜੇ ਰਹਿਣਗੇ ਫਿਰ ਮੈਨੂੰ ਪਿੱਛੋਂ ਦੀ ਬੰਦ ਕਰਨਾ ਪੈਂਦਾ ਕਿਉਂਕਿ ਫਿਰ ਮੈਂ ਕਿਹਾ ਤੁਸੀਂ ਤਾਂ ਸਾਰਾ ਖ਼ਤਮ ਕਰ ਦੇਣਾ ਜਿਸ ਦਿਨ ਪਾਣੀ ਨਾ ਆਏ ਨਾ ਉਸ ਦਿਨ ਵੈਲਿਊ ਤੁਹਾਨੂੰ ਪਤਾ ਲੱਗੇ ਕਿ ਪਾਣੀ ਨਹੀਂ ਹੈਗਾ ਤੇ ਕਿ ਤਾਂ ਇੱਕ-ਇੱਕ ਪਾਲਟੀ ਨਾਲ ਵੀ ਗੁਜ਼ਾਰਾ ਕਰਨਾ ਪੈਂਦਾ
ਬਿਲਕੁਲ ਕਰਨਾ ਪੈਂਦਾ ਜੀ ਅਸੀਂ ਜਦੋਂ ਅਸੀਂ ਛੋਟੇ ਸੀਗੇ ਕਿੰਨਾ ਪਾਣੀ ਦੀ ਕਮੀ ਹੁੰਦੀ ਸੀਗੀ ਅੱਜ ਕੱਲ ਤੇ ਫਿਰ ਪਾਣੀ ਖੁੱਲਾ ਆਉਂਦਾ
ਭਰ-ਭਰ ਕੇ ਮਤਲਬ ਉਸ ਟਾਈਮ ਬੰਦਾ ਨਾਲ ਦਿਆਂ ਦੇ ਹਨਾ ਘਰ ਉਹਦੀ ਭਰ ਭਰ ਕੇ ਲਿਆਉਣਾ, ਪਾਣੀ ਤੇ ਪੀਣ ਵਾਤੇ ਵੀ ਗੰਦਾ ਪਾਣੀ ਨਹੀਂ ਆਉਣਾ, ਹਾਂਜੀ ਹਾਂ ਉੱਧਰੋਂ ਭਰ ਕੇ ਲਿਆਂਦੇ ਸੀ, ਪੀਣ ਵਾਲਾ ਵੀ ਪਾਣੀ ਹਾਂਜੀ-ਹਾਂਜੀ,
ਆਸ ਇਹ ਵੀ ਸ਼ੁਕਰ ਸੀਗਾ ਕਿ ਬਈ ਗਲੀ ਚ' ਗੁਰਦੁਆਰਾ ਸੀ। ਤੇ ਸਾਰੀ ਗਲੀ ਦਾ ਟੈਮ ਪਾਸ ਹੋ ਜਾਂਦਾ ਸੀਗਾ।
ਹਾਂਜੀ ਪਰ ਦੇਖੋ ਅੱਜ ਕੱਲ ਉਹ ਚੀਜ਼ਾਂ ਨੀ ਰਹੀਆਂ ਹੁਣ ਅੱਜ ਕੱਲ ਜਿੰਨੀ ਸਹੂਲਤਾਂ ਹੈਗੀਆਂ ਫਿਰ ਵੀ ਦਿੱਕਤਾਂ ਨੇ ਪਹਿਲੇ ਤਾਂ ਚਲੋ ਮੰਨਿਆ ਹਨਾ ਸਾਡੇ ਕੋਲ ਤਾਂ ਸਹੂਲਤਾਂ ਨੀ ਸੀਗੀਆਂ ਸਹੀ ਗੱਲ ਜੇ ਉਹ ਟਾਈਮ ਨੀ ਰਿਹਾ ਪਹਿਲੇ ਟਾਈਮ ਦੇਖੋ ਕਿੰਨਾ ਮਤਲਬ ਆਪਸ ਚ' ਕਿੰਨਾ ਇੱਕ ਦੂਜੇ ਨਾਲ ਉਹ ਹੁਣ ਅੱਜ ਕੱਲ ਕੋਈ ਨੀ ਹੈ ਸਾਫ ਨਾਲ ਕਰਦੇ ਨੇ ਲੋਕ ਕਿ ਕੋਈ ਚੀਜ਼ ਲਈ ਕਹੋ ਨਾ ਉਹਨਾਂ ਨੇ ਸਾਫ਼ ਕਹਿ ਦੇਣਾ ਉਹ ਨੀ ਆ ਦੇਖ ਦੇਖ ਕਿ ਬੁਰਾ ਲੱਗੇਗਾ ਜਾਂ ਮਹੱਲੇਦਾਰੀ ਐ
ਨੀ ਮੰਗ ਰਹੇ ਤੁਸੀਂ ਇਹ ਦੇਖੋ' ਹਾਂਜੀ ਹਜੇ ਤੇ ਅਸੀਂ ਕੋਈ ਸਮਾਨ ਨੀ ਮੰਗ ਰਹੇ
ਮੰਗਦੇ ਹੀ ਨਹੀਂ ਉਹੀ ਤਾਂ ਕਹਿੰਦੇ ਆ ਬਟ ਉਹੀ ਨਾ ਪਰ ਹ ਹਰ ਇੱਕ ਦੀ ਸੋਚ ਆਪਣੀ-ਆਪਣੀ ਹੈ ਸਾਡੇ ਉੱਥੇ ਵੀ ਏਦਾਂ ਦੇਣੇ ਲੋਕ ਨਾ ਬਈ
ਹਾਂ ਬਸ ਅੱਜ ਕੱਲ ਤਾਂ ਜ਼ਮਾਨਾ ਹੀ ਨਹੀਂ ਰਿਹਾ ਕਿਸੇ ਕੋਲ ਹਾਂਜੀ-ਹਾਂਜੀ ਰੋਟੀ ਪਾਣੀ ਬਣਾ ਲਿਆ। ਤੇ' ਮੈਂ ਕਿਹਾ ਬਸ ਭੈਣ ਜੀ ਨਾਲ ਗੱਲ ਕਰਾਂ ਬੜੇ ਦਿਨ ਹੋ ਗਏ ਨੇ ਗੱਲ ਨੀ ਹੋਈ ਭੈਣ ਜੀ ਮੈਂ ਆਲੂ ਬੜੀਆਂ ਬਣਾਈਆਂ ਜੇ ਹਾਂ ਆਲੂ ਤੇ ਸੋਇਆਬੀਨ ਦੀ ਬੜੀਆਂ ਬਣਾਈਆਂ ਹਾਂਜੀ ਸੋਇਆਬੀਨ ਦੀਆਂ ਬੜੇ ਹਾਂ ਬਸ ਤੁਹਾਨੂੰ ਪਤਾ ਸਬਜ਼ੀ ਤੇ ਸਮਝ ਨੀ ਆਉਂਦੀ ਜੇ ਤੁਸੀਂ ਬਾਹਰ ਸਬਜ਼ੀ ਲੈਣ ਜਾਓ ਤੇ ਉੱਥੇ ਭਿੰਡੀ, ਤੋਰੀ, ਭਿੰਡੀ, ਤੋਰੀ, ਕਰੇਲੇ ਤੇ' ਬੈਂਗਣ ਆਹ ਕੀਆ ਫਿਰ ਖਾਣ ਨਾਲ ਤੇ ਕੀ ਕਰੀ ਇੱਕ-ਇੱਕ ਵਾਰ ਬਨ ਜਾਏ ਉਸ ਤੋਂ ਬਾਅਦ ਖਾਂਦੇ ਹੀ ਨੀ ਉਹ ਵੀ ਬੜੇ ਔਖਾ ਖਵਾਈ ਦਾ ਮਹੀਨੇ ਚ' ਇੱਕ- ਇੱਕ ਵਾਰ ਵੀ
ਹਾਂ ਮੈਂ ਵੀ ਅੱਜ ਫਿਰ ਕੱਲ ਉਹ ਬਣਾਈ ਆ ਅੱਜ ਵੀ ਸਮਝਦੇ ਫਿਰ ਰਾਤੀ ਮੈਂ ਰਾਜਮਾ ਪਿਓਏ ਮੈਂ ਹੁਣ ਰਾਜਮਾਂ ਚੌਲ ਬਣਾਏ ਮੈਂ ਘਰ ਤੋਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ
ਹਾਂ ਇਹ ਤਾਂ ਸਹੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਵੀ ਦੋ ਦਿਨ ਪਹਿਲੇ ਬਣਾਏ ਸੀਗੇ
ਚੋਲ ਹਾਂ
ਹਾਂ ਬੱਚੇ ਸ਼ੌਕ ਨਾਲ ਖਾਂਦੇ ਨੇ ਹਾਂ ਹੋਰ ਕੀ ਸਹੀ ਗੱਲ ਅਸੀਂ ਵੀ ਇਹੀਓ ਸੋਚਦੇ ਹਾਂ- ਫਿਰ ਜਿਹੜੀ ਚੀਜ਼ ਬੱਚੇ ਖਾ ਲੈਂਦੇ ਨੇ ਉਹੀ ਅਸੀਂ ਬਣਾ ਲੈਂਦੇ ਹਾਂ ਤੇ' ਹਾਂ ਅਸੀਂ ਤਾਂ ਸਭ ਕੁਛ ਹੀ ਖਾ ਲਈ ਦਾ
ਹਾਂ ਨਹੀਂ ਅਸੀਂ ਵੀ ਖਾ ਲੈਂਦੇ ਹਾਂ ਓਦਾਂ ਵੈਸੇ ਬੱਚੇ ਬੱਚੇ ਮੇਰੇ ਖਾ ਲੈਂਦੇ ਨੇ ਘੀਆ ਵੀ ਖਾ ਲੈਂਦੇ ਨੇ, ਰਾਮ ਤੂਰੀ ਵੀ ਬੜੀ ਖੁਸ਼ ਹੋਏ ਖਾਂਦੇ ਨੇ ਭਿੰਡੀ ਵੀ ਪਸੰਦ ਹੈ ਬੈਂਗਣ ਵੀ ਪਸੰਦ ਉਹ ਤਾਂ ਖਾ ਲੈਂਦੇ ਨੇ ਬਟ ਉਹੀ ਨਾ ਮੂਡ ਦੀ ਗੱਲ ਹੁੰਦੀ ਜਿਆਦਾ ਗਰਮੀਆਂ ਕਰਕੇ ਕਈ ਵਾਰੀ ਮਨ ਨਹੀਂ ਵੀ ਕਰਦਾ
ਸਹੀ ਗੱਲ ਹੈ। ਹਾਂਜੀ ਮੇਰੇ ਬੱਚੇ ਤੇ ਬੜੇ ਨਖਰੇ ਕਰਦੇ ਜੇ ਨਾ ਮੇਰੇ ਬੱਚੇ ਮੇਰੇ ਮੁੰਡਾ ਤੇ ਸਾਰਾ ਕੁਝ ਖਾ ਲੈਂਦਾ ਜਿਹੜੀ ਮੇਰੀ
ਅੱਛਾ-ਅੱਛਾ।
ਵਧੀ ਵਧੀਆ-ਵਧੀਆ ਹਾਂ ਮੇਰੀ ਮੁੰਡਾ ਤੇ ਸਾਰਾ ਕੁਛ ਖਾ ਲੈਂਦਾ ਜੇ ਚਾਹੇ ਥੋੜਾ ਹੀ ਖਾਵੇ ਥੋੜ੍ਹਹੀ ਸਬਜ਼ੀ ਲੈ ਖਾਏੇ ਫ਼ਿਰ ਕੁੜੀ ਬੜੇ ਨਖਰੇ ਵੀ ਕਰਦੀ ਐ ਵੱਡੀ ਵੀ ਹੋ ਗਈ। ਫਿਰ ਵੀ ਉਹ ਕਹਿੰਦੀ ਮੈਂ ਇਹ ਨੀ ਖਾਣਾ ਮੈਂ ਉਹ ਨੀ ਖਾਣਾ ਫਿਰ ਰੁੱਖੀ ਰੋਟੀ ਖਾ ਲਏਗੀ ਬਸ ਜਾਂ ਅਚਾਰ ਲੈ ਕੇ ਖਾ ਲਏਗੀ। ਪਰ ਕਹਿੰਦੀ ਇਹ ਸਭ ਸਬਜ਼ੀ ਨੀ ਖਾਣੀ ਇਹ ਸਬਜ਼ੀ ਨੀ। ਖਾਣੇ ਬਸ ਆਹੀ ਤਾ ਨਖਰੇ ਕਰਦੇ ਤਾਂ ਹੀ ਤੇ ਬੱਚਿਆਂ ਵਿੱਚ ਕਮੀਆਂ ਰਹਿ ਜਾਂਦੀਆਂ ਹੁਣ ਕਿ?
ਉਹੀ ਤਾਂ ਖਾਂਦੇ ਨੀ ਨਾ ਪੂਰਾ ਕੁਛ ਖਾਂਦੇ ਹੀ ਨੀ ਉਹੀ ਤਾਂ ਗੱਲ! ਬੱਚੇ ਮੰਨਦੇ ਵੀ ਨੀ ਗੱਲ।
ਨਾ ਫ਼ਿਰ ਇਹਨਾਂ ਨੂੰ ਦਰਦਾਂ ਰਹਿੰਦੀਆਂ ਜੇ, ਕਦੀ ਸਿਰ ਦਰਦ, ਕਦੀ ਟੰਗਾ ਦਰਦ ਨੇ, ਕਦੀ ਕਮਰ ਦਰਦ।
ਸਹੀ ਗੱਲ ਐ।
ਹਾਂ, ਆਪਣੇ ਵੱਡਿਆਂ ਨੂੰ ਵੇਖੋ, ਆਪਣੇ ਵੱਡਿਆਂ ਨੂੰ ਵੇਖੋ ਨਾ, ਅੱਛੀ ਜਿਸ ਤਰ੍ਹਾਂ ਉਹਨਾ ਨੇ ਘਰ ਦਾ ਖਾਧਾ ਤੇ ਉਹਨਾਂ ਨੂੰ ਕੋਈ ਦਿੱਕਤ
ਹਾਂਜੀ, ਘਿਓ ਨਹੀਂ ਖਾਂਦੇ ਬੱਚੇ ਅੱਜ ਕੱਲ੍ਹ, ਦੇਖੋ ਘਿਓ ਵੀ ਕਿੰਨਾ ਜ਼ਰੂਰੀ ਦੇਸ਼ੀ ਘਿਓ। ਘਿਓ ਖਾਣਾ ਚਾਹੀਦਾ ਐ ਪਰ ਬੱਚੇ ਬੜੇ ਨੱਖਰੇ ਕਰਦੇ ਨੇ, ਜਬਰਦਸਤੀ ਮੈਂ ਤਾਂ ਲਗਾ-ਲਗਾ ਕੇ ਦੇਂਦੀ ਆ ਤੇ ਕਈ ਉਹ ਕਹਿਣਗੇ ਨਈ-ਨਈ ਅਸੀਂ ਸੁੱਕੀ ਖੀ ਖਾਣੀ ਏ ਮਤਲਬ ਮੈਂ ਕਿਹਾ ਖਾਇਆ ਕਰੋ, ਹੋਰ ਖਾਣਾ ਕੀ ਹੁੰਦਾ? ਬਾਹਰ ਦੀਆਂ ਚੀਜ਼ਾਂ, ਹੈ ਕੀ ਘਰ? ਇੱਕ ਬੰਦਾ ਘਿਓ ਖਾ ਸਕਦਾ, ਦੁੱਧ, ਦਹੀਂ ਖਾਓ, ਪਨੀਰ ਖਾਓ ਹੋਰ। ਕੀ ਏ, ਬਾਕੀ ਤਾਂ ਸਭ ਐਵੇਂ ਹੀ ਐ ਚੀਜ਼ਾਂ। ਕੁੱਝ ਵੀ ਨੀ ਹੈਗਾ, ਸਭ ਮਿਲਾਵਟੀ ਨੇ ਅੱਜ-ਕੱਲ ਕੋਈ, ਹਮ ਹਾਂ। ਉਹੀ ਨਾ, ਤਾਕਤ ਹੈਗੀ, ਉਹੀ ਨਾ ਖਾਂਦੇ ਨਹੀ। ਬੜੇ ਨਖਰੇ ਕਰਦੇ ਨੇ ਬੜੇ, ਸਵੇਰੇ ਵੀ ਇਹਨਾਂ ਨੇ ਟਿਫਨ ਚ ਜੇ ਸਬਜ਼ੀ, ਜੇ ਬਣਾਈ ਐ ਕੋਈ ਸਬਜ਼ੀ ਤਾਂ ਇਹਨਾਂ ਨੂੰ ਪਸੰਦ ਨਹੀਂ, ਜੇ ਨਹੀਂ ਬਣਾਈ ਤੇ ਕਹਿਣਗੇ ਉਹ ਬਣਾ ਲੈਣੀ ਸੀ। ਮੈਂ ਕਿਹਾ ਤੁਹਾਡੀ ਸਮਝ ਨੀ ਆਂਦੀ ਸੀ ਕਹਿੰਦੇ ਕੀ ਹੋ? ਕਈ ਵਾਰ ਕਹਿਣਗੇ ਅੱਛਾ ਅੱਜ ਕੁਛ ਨਹੀਂ ਬਣਾਇਆ। ਮੈਂ ਕਹਾਂਗੀ ਅੱਛਾ ਓ ਟਾਈਮ ਨੀ ਲੱਗਾ। ਅੱਛਾ, ਫ਼ਿਰਜੇ ਜੇ ਬਣਿਆ ਹੈਗਾ ਬਣਿਆ ਹੈਗਾ ਦਾਲ ਵਗੈਰਾ ਤੇ ਕਹਿਣਗੇ ਲੈ ਹੁਣ ਦਾਲ, ਤੇ ਮੈਂ ਕਿਹਾ ਜੇ ਨਾ ਬਣਾਓ ਤੇ ਕਹੋਗੇ ਦਾਲ ਬਣਾ ਲੈਣੀ ਸੀ। ਦਾਲ ਬਣਾ ਲਈ ਤੇ ਫਿਰ ਅਸੀਂ ਖਾਣੀ ਨੀ, ਤੇ ਮੈਂ ਕਿਹਾ ਫਿਰ ਬੰਦਾ ਕਰੇ ਤੇ ਕਰੇ ਕੀ?
ਹੋਰ ਮੇਰਾ ਮੁੰਡਾ ਤੇ ਕਹਿੰਦਾ ਮੈਨੂੰ ਤੇ ਰੋਜ਼ ਤੂਸੀਂ ਸੈਂਡਵਿਚ ਬਣਾ ਦਿਆ ਕਰੋ ਸਕੂਲ ਵਾਸਤੇ।
ਆਏ-ਹਾਏ ਸਾਡਾ ਵੀ ਬੜਾ ਸ਼ੌਕੀਨ ਜੇ, ਮੈਂ ਕਿਹਾ ਰੋਜ਼-ਰੋਜ਼ ਮੈਂ ਆਪ ਨੀ ਹਾਮੀ ਭਰਦੀ। ਮੈਂ ਕਿਹਾ ਹਾਂ ਹਫ਼ਤੇ ਚ ਇੱਕ ਅੱਧੀ ਵਾਰ ਠੀਕ ਐ। ਤੁਸੀਂ ਸੈਂਟਰ ਐ ਸੈਟਰਡੇ ਨੂੰ ਲੈ ਜਾਓ ਆਪਣਾ। ਜੇ ਲੇ ਜਾਣਾ ਤਾਂ, ਮੈਂ ਰੋਜ਼ ਫ਼ਿਰ ਸਾਡਾ ਵੀ ਕਹਿੰਦਾ ਆਂਦਾ ਸੈਂਡਵਿਚ ਬਣਾ ਦੋ ਮੰਮਾ ਹੋਰ। ਕੁਛ ਨੀ ਤਾਂ ਸੈਂਡਵਿਚ ਦੇ ਦੋ, ਪਰ ਮੈਂ ਕਿਹਾ ਨਹੀਂ ਰੋਜ਼-ਰੋਜ਼ ਵੀ ਨੀ ਰੋਟੀ ਖਾਓ।
ਮੈਂ ਵੀ ਹਫ਼ਤੇ ਵਿੱਚ ਦੋ ਵਾਰ ਜਿੱਦ ਕਰਕੇ ਲੈ ਜਾਂਦਾ, ਬਾਕੀ ਤੇ ਮੈਂ ਫੇਰ ਕਦੀ ਆਲੂ ਦੀ ਸਬਜ਼ੀ ਬਨਾਤੀ। ਤੇ ਕਦੀ ਪਨੀਰ ਦੀ ਸਬਜ਼ੀ ਬਣਾ ਤੀ, ਕਦੀ ਆਲੂ ਦੀ ਪਰੋਂਠੀ ਬਣਾ ਤੀ, ਤੇ ਕਦੀ ਪਨੀਰ ਦੀ। ਪਰਾਠੇ ਬਸ, ਏਹੀ ਚੀਜ਼ਾਂ ਲੈ ਕੇ ਜਾਂਦਾ, ਜੇ ਹੋਰ ਕੁਛ ਨੀ ਸਕੂਲ ਲੈ ਕੇ ਜਾਂਦਾ।
ਵੀ ਇਹੀ ਜਿਹਾ ਬੱਚਿਆਂ ਦਾ, ਪਹਿਲੇ ਆਲੂ ਵਾਲੀ। ਪਹਿਲੇ ਆਲੂ ਵਾਲੀ ਬੜੀ ਖੁਸ਼ ਹੋਏ ਖਾਂਦੇ ਸੀ ਬੱਚੇ ਬਟ ਹੁਣ ਉਹਨਾਂ ਨੂੰ ਵੀ ਨੀ ਇੰਨੀ ਪਸੰਦ, ਪਸੰਦ ਨੀ ਕੀ ਕਰ ਰਹੇ ਉਹ ਕਹਿੰਦੇ ਜਿੱਦਾ ਨਾ ਭੇਜਣੇ ਆ ਕਹਿੰਦੇ ਗਰਮ-ਗਰਮ ਤਾਂ ਸਵਾਦ ਲੱਗਦੀ ਮੰਮਾ ਪਰ ਟਿਫਨ ਦੇ ਵਿੱਚ ਨਾ ਫੇਰ ਉਹ ਸਵਾਦ ਨੀ ਰਹਿੰਦਾ ਮੈਂ
ਹਾਂ, ਇਹ ਵੀ ਗੱਲ ਹੈਗੀ ਆ ਤੁਹਾਡੀ ਨਹੀਂ ਰਹਿੰਦਾ ਹੋਣਾ ਸਵਾਦ, ਬੱਚੇ ਆਪਣੀ ਜਗ੍ਹਾ ਠੀਕ ਕਹਿੰਦੇ ਹੋਣੇ ਨੇ। ਹਾਂ ਪਤਾ ਇਹੀ ਐ ਨਾ ਸਕੂਲ, ਹਾਂਜੀ ਸਕੂਲ ਮੈਂ ਕਿਹਾ ਕੁਛ ਤੇ ਸਕੂਲ ਹਾਂਜੀ ਕੋਈ ਨੀ, ਮੈਂ ਕਿਹਾ ਸਕੂਲ ਕੁਛ ਤਾਂ ਦੇਣਾ ਹੀ ਹੁੰਦਾ ਫ਼ਿਰ ਪਹਲੇ ਰਾਤੀ ਸੋਚੇ ਬੰਦਾ। ਹਾਂ ਠੀਕ ਐ ਭੈਣ ਜੀ, ਠੀਕ ਐ ਜੀ, ਸਤਿ ਸ੍ਰੀ ਅਕਾਲ ਜੀ।